ਰੀ।
ਸਸ਼੍ਰੀ ਕਾਲ ਜੀ ਸਸ਼੍ਰੀ ਕਾਲ ਹੋਰ ਠੀਕ ਅੋ, ਬ ਵਧੀਆ ਜੀ ਵਧੀਆ, ਤੁਸੀਂ ਦੱਸੋ ਠੀਕ ਹੋ ਜੀ।
ਹਾਂਜੀ-ਹਾਂਜੀ ਵਧੀਆ ਜੀ ਤੁਸੀ ਦੱਸੋ
ਹਾਂਜੀ-ਹਾਂਜੀ ਵਧੀਆ ਹੋਰ ਸੁਣਾਓ ਘਰੇ ਸਭ ਸਈ ਨੇ ਅਪਾਂ ਰੋਟੀ ਬਣਾ ਕੇ ਹੇਠੇ, ਹਾਂਜੀ-ਹਾਂਜੀ ਰੋਟੀ ਬਣਾ ਕੇ ਹੇਠੇ ਸੀ ਜੀ ਹੁਣੇ
ਹਾਂਜੀ, ਤੇ ਖਾਣੀ ਕਦੋਂ, ਖਾਣੀ ਕਦੋਂ ਆ
ਅਪਾ ਹੁਣੇ ਘੰਟੇ ਕੋ ਬਾਅਦ ਦੇ ਅ ਖਾਵਾਗੇ ਮਤਲਬ ਗਆਰਾ ਕੁ ਵਜੇ ਦੇ ਆਸ-ਪਾਸ ਖਾਣੇ ਆ ਅਸੀ ਰੋਟੀ ਨਾ
ਓਕੇ ਤੇ ਓ ਮੈਂ ਦਸ ਰੇਹਾ ਸੀ ਕਿ ਬਈ, ਕੀ ਕੈੰਦੇ ਓਦਾ, ਅ ਮੁਰਾਦਾਬਾਦ ਕੇੜੇ ਓਦੇ, ਰੈੰਦੇ ਓ ਮੁਰਾਦਾਬਾਦ ਚ ਕਿੱਥੇ ਰੈੰਦੇ ਓ ਤੁਸੀ?
ਮੁਰਾਦਾਬਾਦ ਚ, ਏਧਰ ਹੈ ਜੀ ਏਹ, ਪੀਤਲ ਨਗਰੀ ਵਾਲੇ ਪਾਸੇ
ਹਾਂਜੀ-ਹਾਂਜੀ।
ਪੀਤਲ ਨਗਰੀ ਵਾਲੇ ਪਾਸੇ, ਬੋਤ ਸੋਣਾ ਸ਼ੈਰ ਹੈਯੇ ਦੇਖਣ ਨੂੰ, ਹਾਂਜੀ
ਪੈਂਦਾ ਜੀ ਅਦ ਏਧਰ ਮੁਰਾਦਾਬਾਦ ਚ
ਗੁਰਦਵਾਰਾ, ਹੈਗਾ ਜੀ ਇੱਕ ਨਾਨਕ ਮਤਾ ਜੀ, ਔਰ ਹਾਂਜੀ ਇੱਕ ਰਿਸ਼ਠਾ ਸਾਈਬ ਐ।
ਹਾਂਜੀ, ਅ ਨਾਨਕ ਓ ਹੈਗਾ ਜੇੜਾ ਨਾਨਕ, ਕੀ ਕੈ ਰਹੇ ਹੋ ਤੁਸੀਂ ਨਾਨਕ
ਨਾਨਕ ਮਤਾ ਜਿੜਾ।
ਹਾਂਜੀ-ਹਾਂਜੀ, ਓਦੇ ਚ ਕੀ ਮਤਲਬ, ਕਿ ਹਿਸਟਰੀ-ਹਾਸਟਰੀ ਹੈਗੀ ਓਦੀ
ਜੀ ਨਾਨਕਮਤਾ ਗੁਰਦੁਵਾਰਾ ਨਾ ਗੁਰੂ ਨਾਨਕ ਦੇਵ ਜੀ ਦਾ ਗੁਰਦੁਵਾਰਾ ਵੇ
ਹਾਂਜੀ
ਓਥੇ ਨਾ, ਅ ਯਾਤਰਾ ਕਰਦੇ-ਕਰਦੇ ਨਾ ਗੁਰੂ ਨਾਨਕ ਦੇਵ ਜੀ ਇਸ ਗੁਰਦੁਵਾਰੇ ਵਿੱਚ ਪੋਚੇ ਸੀ। ਨਾਲ ਓਨਾ ਦੇ ਬਾਲਾ ਤੇ ਮਰਦਾਨਾ ਸੀ।
ਬਾਲਾ ਤੇ ਮਰਦਾਨਾ ਸੀ ਜੀ
ਹਾਂਜੀ, ਓਨਾ ਦੇ ਦੋਸਤ, ਏਕ ਓ ਓਨਾ ਨੇ ਦੋ ਦੋਸਤ ਬਣਾਏ ਸੀ। ਅਪਣੇ ਹਿੰ ਏਕ ਹਿੰਦੂ ਏਕ ਮੁਸਲਮਾਨ, ਦੋਸ ਸ ਸਾਥੀ ਆਪਣੇ ਬਣਾਏ ਦੇ ਸੀ। ਉਨਾਂ ਨੇ, ਤੇ
ਹਾਂਜੀ
ਓ ਜਿਹੜੇ, ਓਦੇ ਸਾਥੀ ਸੀ ਨਾ ਓਨਾ ਦੇ ਬਾਬਾ ਜੀ ਦੇ
ਹਾਂਜੀ
ਅ, ਚਲਦੇ-ਚਲਦੇ ਯਾਤਰਾ ਕਰਦੇ-ਕਰਦੇ ਕੈੰਣ ਲਾਗੇ ਬਾਬਾ ਜੀ ਸਾਨੂੰ ਨਾ ਬੜੀ ਭੁੱਖ ਲੱਗੀ ਏ।
ਜਿਵੇਂ ਓਨਾਂ ਨੂੰ ਭੁੱਖ ਲੱਗਦੀ ਏ, ਤੇ ਬਾਬਾ ਜੀ ਇੱਕ ਨਾ ਵੀ ਪੇੜ ਆਂਦਾ ਹੁੰਦਾ ਪੇ ਰੀਠੇਆ ਦਾ ਪੇੜ ਹੁੰਦਾ ਓ ਓ ਪੇੜ ਰੀਠੇਆਂ ਦਾ ਹੁੰਦਾ, ਰੀਠੇ ਹੁੰਦੇ ਨੇ ਬੜੇ ਕੋੜੇ
ਹਾਂਜੀ-ਹਾਂਜੀ
ਤੇ ਜਿਵੇ ਬਾਲਾ ਮਰਦਾਨਾ ਕੈਦੇ ਨਾ ਭੁੱਖ ਲੱਗੀ ਸਾਨੂੰ, ਤੇ ਬਾਬਾ ਜੀ ਕੀ ਕਰਦੇ ਨੇ ਆਪਣੇ ਆਸ਼ੀਰਵਾਦ ਦੇ ਨਾਲ, ਓਨੂੰ ਰੀਠੇਆਂ ਨੂੰ ਮਿੱਠਾ ਕੱਰ ਦਿੰਦੇ ਨੇ। ਤੇ, ਓ ਰੀਠੇਆਂ ਨਾਲ ਓਨਾ ਦਾ ਪੇਟ ਭਰਦੇ ਨੇ।
ਪੇਟ ਭਰ ਲੈਂਦੇ ਆਂ। ਮਤਲਬ ਕਿ ਹੁਣ ਜਿਹੜੇ ਰੀਠੇ ਆਂ, ਹੁਣ ਵੀ ਮਿੱਠੇ ਹੁੰਦੇ ਆ ਉਹ?
ਹਾਂਜੀ-ਹਾਂਜੀ, ਉੱਥੇ ਨਾ ਅੱਧੇ ਜਿਹੜੇ ਅ, ਅੱਧੇ ਪੇੜ ਦੇ ਉੱਪਰ ਰਿਠੇ ਮਿੱਠੇ ਨੇਂ। ਔਰ ਅੱਧੇ ਪੇੜ ਦੇ ਉੱਪਰ ਰਿਠੇ ਜਿਹੜੇ ਨੇ, ਉਹ ਕੌੜੇ ਨੇ।
ਮਤਲਬ ਉਹਦਾ ਪਤਾ ਕਿੱਦਾਂ ਲੱਗਦਾ ਐ, ਕਿ ਕੌੜਾ ਕਿਹੜਾ ਐ ਤੇ ਮਿੱਠ ਮਿੱਠਾ ਕੇੜਾ, ਖਾ ਕੇ ਲੱਗਦਾ ਏ, ਜਾਂ ਦੇਖ ਕੇ ਲੱਗ ਜਾਂਦਾਂ?
ਉੱਥੇ ਨਾ ਜਿਹੜੇ ਉਹ ਹੈਗੇ ਨੇ ਨਾ ਬਾਬਾ ਜੀ, ਜਿਹੜੇ ਕੋਲ ਬੈਠੇ ਹੁੰਦੇ ਨੇ ਮਤਲਬ ਗੁਰਦੁਆਰੇ ਵਿੱਚ, ਉਹ ਸਾਰਾ ਦੱਸ ਦਿੰਦੇ ਨੇ ਆਪਣੇ ਆਪ ਉਹ ਸਾਰਾ, ਆਪਣੇ ਆਪ ਦੱਸ ਦਿੰਦੇ ਨੇ।
ਏਸ ਰੰਗ ਦੇ ਮਿੱਠੇ ਆਂ, ਏਸ ਦੇ ਕੋੜੇ ਆਂ।
ਹਾਂ ਉਹ ਸਾਰਾ ਦੱਸ ਦਿੰਦੇ ਨੇ, ਬਈ ਕਿਹੜੇ ਰੀਠੇ ਖਾਣ ਵਾਲੇ ਨੇ, ਕਿਹੜੇ ਨਹੀਂ ਖਾਣ ਵਾਲੇ।
ਵੈਸੇ ਕੋੜੇ ਵੀ ਖਾਈਦੇ ਆ?
ਕੋੜੇ ਦਾ ਅ ਪਤਾ ਨਹੀਂ, ਖਾਧੇ ਥੋੜ੍ਹੀ ਜਾਂਦੇ ਕੋੜੇ।
ਨਹੀਂ ਕਈ ਹੁੰਦੇ ਆਂ, ਖਾ ਲੈਂਨੇ ਆਂ ਨਾ ਕਈ
ਹਾਂ, ਜ ਜੋ ਖਾ ਸਕਦਾ, ਉਹ ਖਾ ਲੇ।
ਵੈਸੇ ਕੋਈ, ਨੁਕਸਾਨ ਨੀਂ ਹੈਗਾ ਉਹਨਾਂ ਦਾ?
ਨਾ-ਨਾ-ਨਾ, ਨੁਕਸਾਨ ਕਾਹਦਾ ਵੈਸੇ ਤੇ ਉੱਥੇ ਬਾਬਾ ਜੀ ਬੈਠੇ ਹੁੰਦੇ ਆ, ਉਹ ਸਾਰਾ ਆਪਣੇ ਆਪ ਦੱਸ ਦਿੰਦੇ ਨੇ। ਸਾਰਾ ਆਪਣੇ ਆਪ ਦੱਸ ਦਿੰਦੇ ਨੇ ਬਾਬਾ ਜੀ, ਔਰ ਦੂਜੀ ਗੱਲ ਐ ਕਿ, ਇੱਕ ਉੱਥੇ ਉਹ ਵੀ ਹੈ। ਇਹ ਧਰਤੀ ਦਾ ਨਾਮ ਨਾਨਕਮਤਾ ਕਿਉਂ ਪਿਆ ਸੀ, ਜਿਹੜਾ ਨਾਨਕਮਤਾ ਗੁਰਦੁਆਰਾ ਹੈ ਨਾ ਉਹਦਾ ਨਾਮ ਨਾਨਕਮਤਾ, ਉਹਦਾ ਨਾਮ ਨਾਨਕਮਤਾ ਤਾਂ ਪਿਆ ਸੀ। ਤੇ ਗੁਰੂ ਜੀ, ਜਿਹੜੇ ਬਾਬਾ ਜੀ ਸੀ ਨਾ ਗੁਰੂ ਨਾਨਕ ਦੇਵ ਜੀ, ਉਸ ਜਗ੍ਹਾ ਤੇ ਵੀ ਗਏ ਸੀ ਉੱਥੇ ਰਹੇ ਸੀ। ਤੇ ਉੱਥੇ ਜਿਹੜਾ ਉਹ ਸੀ ਨਾ ਕੀ ਕਹਿੰਦੇ ਨਾ, ਗੋਰਖਮਤਾ ਸੀ ਇੱਕ
ਹਾਂਜੀ
ਉਹਨੂੰ ਕਿ, ਇਹ ਜਗ੍ਹਾ ਨਾ ਮੇਰੀ ਐ
ਤੇ ਉਹ ਕਹਿੰਦੇ ਗੋਰਖਮਤਾ, ਨੂ ਕਹਿੰਦੇ ਗੋਰਖਮਤਾ, ਬਾਬਾ ਜੀ ਨੂੰ ਇਹ ਕਹਿੰਦਾ ਕਿ ਇਹ ਜਗ੍ਹਾ ਮੇਰੀ ਏ, ਇਸ ਜਗ੍ਹਾ ਨੂੰ ਤੁਸੀਂ ਛੱਡ ਦੋ। ਤੇ ਬਾਬਾ ਜੀ ਨੇ ਇਹ ਕਿਹਾ, ਕਿ ਇਹ ਤਾਂ ਤੁਸੀਂ ਆਪਣੇ ਮਨੋ ਕਹਿੰਦੇ ਪਏ ਓ ਨਾ ਕਿ ਇਹ ਜਗ੍ਹਾ ਤੁਹਾਡੀ ਏ, ਇਸ ਜਗ੍ਹਾ ਤੇ ਕਿਸ, ਸਭ ਦੀ ਏ, ਜਗਤ ਦੀ ਏ, ਸਭ ਸੰਸਾਰ ਦੀ, ਤੁਹਾਡੀ ਜਗ੍ਹਾ ਨੀ ਹੈਗੀ ਹੈ। ਅਤੇ ਉਹਨਾਂ ਨੇ ਕਿਹਾ, ਗ ਗੋੌਰਖ ਮਾਤਾ ਨੇ ਕਿ ਬਾਬਾ ਜੀ, ਇਸ ਚੀਜ਼ ਦਾ ਫੈਸਲਾ ਅਸੀਂ ਹੁਣੇ ਕਰਨੇ ਆ। ਕਿ ਇਹ ਜਗ੍ਹਾ ਕਿਹਦੀ ਏ? ਤੇ, ਗੋਰਕ ਮਤਾ ਜਿਹੜਾ ਹੁੰਦਾ ਹੈ ਨਾ ਉਹ ਨਾ, ਖੂਹ ਦੇ ਥੱਲੇ ਬੱਚੇ ਨੂੰ ਬਿਠਾ ਦਿੰਦਾ ਵੇ, ਗਹਿਰਾ ਖੂਹ ਨਹੀਂ ਹੁੰਦਾ ਉਹ। ਉਹ ਛੋਟਾ ਜਿਹਾ ਖੂਹੁੰ ਹੁੰਦਾ ਇੱਕ, ਖੂਹ ਦੇ ਥੱਲੇ ਛੋਟੇ ਜਿਹੇ ਬੱਚੇ ਬੱਚੇ ਨੂੰ ਬਿਠਾ ਦਿੰਦਾ ਇਹ ਸਮਝਾ ਕੇ, ਕਿ ਮੈਂ ਤੈਨੂੰ ਪੁੱਛਾਂਗਾ ਨਾ ਕਿ ਇਹ ਜਗ੍ਹਾ ਕਿਹਦੀ ਹੈ, ਗੋੌਰਖ ਮਾਤਾ ਕਿਹਦੀ ਹੈ, ਤਾਂ ਤੁਸੀਂ ਇਹ ਕਹਿਣਾ ਬੱਚੇ ਨੂੰ ਬੱਚੇ ਨੇ-ਬੱਚੇ ਨੂੰ ਸਮਝਾ ਦਿੰਦੇ ਨੇ ਪਹਿਲੇ ਕਿ, ਤੂੰ ਇਹ ਕਹਿੰਣਾ ਕਿ ਮੈਂ ਗੋਰਖ ਮੱਤਾ ਦੀ ਹਾਂ। ਜਿੜਾ ਗੋ ੳ
ਠੀਕ ਹੈ ਜੀ, ਉਹ ਗੋਰਖ ਮੱਥਾ ਹੀ ਬਿਠਾ ਦਿੰਦਾ ਬੱਚਾ?
ਹਾਂ ਗੋਰਖ ਐਸਾ ਹੁੰਦਾ ਨਾ, ਗੁਰੂ ਨਾਨਕ ਦੇਵ ਜੀ ਬਾਬਾ ਜੀ ਦੇ ਨਾਲ, ਬਹਿਸ ਕਰ ਰਿਹਾ ਹੁੰਦਾ ਹੈ। ਕਿ ਇਹ ਜਗ੍ਹਾ ਮੇਰੀ ਹੈ, ਇਹ ਜਗ੍ਹਾ ਮੇਰੀ ਹੈ, ਇਹ ਜਗ੍ਹਾ ਮੇਰੀ ਹੈ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਧਰਤੀ ਵਿੱਚ ਜਿਹੜਾ ਵੀ ਇਨਸਾਨ ਹੈ ਨਾ ਆਪਣੀ ਜਗ੍ਹਾ ਨੂੰ ਨਾਲ ਨਹੀਂ ਲੈ ਕੇ ਗਿਆ ਨਾ ਹੀ ਉਹ ਜਗ੍ਹਾ ਉਹਦੀ ਹੈ ਤੇ ਫਿਰ ਬਾਬਾ ਜੀ ਨੇ ਕਿਹਾ ਕਿ ਐਸਾ ਹੈ ਕਿ ਇਹ ਇਸ ਚੀਜ਼ ਦਾ ਫੈਸਲਾ ਤੂੰ ਕਰੇਗਾ ਜਾਂ ਮੈਂ ਕਰਾਂਗਾ ਕਿ ਜਗ੍ਹਾ ਕਿਹਦੀ ਹੈ। ਤੇ ਗੋਰਖ ਮੱਥ ਕਹਿੰਦਾ ਪਹਿਲੇ ਮੈਂ ਪਹਿਲੇ ਮੈਂ ਫੈਸਲਾ ਕਰਨਾ ਕਿ ਇਹ ਜਗ੍ਹਾ ਕਿਹਦੀ ਹੈ। ਤੇ ਗੋਰਖ ਮਤਾ ਕੀ ਕਰਦਾ ਹੈ ਕਿ ਇੱਕ ਛੋਟੇ ਜਿਹੇ ਬੱਚੇ ਨੂੰ ਨਾ ਨੀਚੇ ਛੋਟੇ ਜਿਹੇ ਕੱਟ ਉਹਦੇ ਖੋਈ ਜਿਹਦੇ ਵਿੱਚ ਬਿਠਾ ਦਿੰਦਾ ਤੇ ਉੱਤੇ ਦੋ ਚਾਰ ਫੱਟੇ ਰੱਖ ਦਿੰਦਾ ਤੇ ਬੱਚੇ ਪ ਹਾਂਜੀ ਹਾਂ ਛੋਟਾ ਜਿਹਾ ਖੂਹ ਹੁੰਦਾ ਮਤਲਬ ਗਹਿਰਾ ਨਹੀਂ ਹੁੰਦਾ ਬਹੁਤ ਛੋਟਾ ਜਿਹਾ ਹੁੰਦਾ ਹਾਂਜੀ ਹਾਂਜੀ ਮਤਲਬ ਕੋਈ ਵੀ ਬੱਚਾ ਬੈਠੇ ਹੋਰ ਬਾਹਰ ਨਿਕਲ ਸਕਦਾ ਤੇ ਉਹਦੇ ਵਿੱਚ ਬੱਚਿਆਂ ਨੂੰ ਬਿਠਾ ਕੇ ਨਾ ਉੱਤੇ ਦੋ ਚਾਰ ਫੱਟੇ ਰੱਖ ਦਿੰਦਾ ਉਹ
ਹਾਂਜੀ ਹਾਂਜੀ
ਇਹੋ ਜਿਹਾ ਹੁੰਦਾ ਫੱਟੇ ਰੱਖ ਕੇ ਤੇ ਬੱਚੇ ਨੂੰ ਪਹਿਲੇ ਸਮਝਾ ਦੇਣਾ ਕਿ ਜਦੋਂ ਤੁਹਾਨੂੰ ਪੁੱਛੇ ਨਾ ਕਿ ਧਰਤੀ ਕਿਹਦੀ ਤੇ ਤੁਸੀਂ ਬੋਲਣਾ ਕਿ ਮੈਂ ਗੋਰਖ ਮਤਾ ਦੀ ਹਾਂ। ਮੈਂ ਗੌਰਖ ਮਤਾ ਦੀ ਹਾਂ ਤੇ ਬਾਬਾ ਜੀ ਨੇ ਬਾਬਾ ਜੀ ਨੂੰ ਤਾਂ ਪਤਾ ਸੀ ਉਹ ਜਾਨੀ ਜਾਨ ਸੀ ਉਹਨਾਂ ਤੇ ਸਭ ਪਤਾ ਲੱਗ ਲੱਗ ਜਾਂਦਾ ਕਿ ਕੌਣ ਗੱਦਾਰੀ ਕਰੇ ਕੌਣ ਨਹੀਂ ਤੇ ਜਿਵੇਂ ਉਨੇ ਪਟਾਕੇ ਦਾ ਫੱਟਾ ਰੱਖਿਆ ਨਾ ਤੇ
ਹਾਂਜੀ
ਉਹਨੇ ਪਹਿਲੇ ਪੁੱਛਿਆ ਜਿਵੇਂ ਬੱਚੇ ਨੂੰ ਉਠਾਇਆ ਨਾ ਥੱਲੇ ਉਹਦੇ ' ਚ ਖੋਈ ਜਿਹਦੇ ਚ ਹਾਂ ਗੋਰਖ ਮਦਰ ਨੇ ਜਿਹਨੂੰ ਸਮਝਾਇਆ ਦਾ ਸੀ।
ਹਾਂਜੀ
ਤੇ ਤੂੰ ਕਹੀ ਕਿ ਧਰਤੀ ਮੈਂ ਗੋਰਖ ਮਦ ਦੀ ਧਰਤੀ ਮੈਂ ਤੇ ਗੁਰੂ ਨਾਨਕ ਦੇਵ ਜੀ ਸਭ ਜਾਣ ਗਏ ਸੀ। ਤੇ ਗੁਰੂ ਨਾਨਕ ਦੇਵ ਜੀ ਨਾ ਗੋੌਰਖ ਮਾਤਾ ਨੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਪੁੱਛਿਆ ਕਿ ਇਹ ਧਰਤੀ ਕਿਹਦੀ ਆ ਤੂੰ ਇਹ ਧਰਤੀ ਮਾਂ ਤੂੰ ਕਿਹਦੀ ਆਂ ਤੇ ਪਹਿਲੇ ਥੱਲੋਂ ਬੱਚਾ ਬੋਲਿਆ ਥੱਲੋ ਥੱਲੋ ਬੱਚਾ ਬੋਲਿਆ ਕਿ ਮੈਂ ਗੋਰਖ ਮਤਾ ਦੀ ਹਾਂ। ਜਿਹੜਾ ਬੱਚਾ ਗੋਰਖ ਮੱਤਾ ਨੇ ਬਿਠਾਇਆ ਹੋਇਆ ਸੀ ਨਾ ਖੂਈ ਦੇ ਵਿੱਚ
ਹਾਂ ਉਹ ਪਹਿਲਾਂ ਹੀ ਸਮਝਾ ਤਾਂ ਨਾ
ਹਾਂ ਹਾਂ ਤੇ ਉਹ ਥੱਲੋਂ ਬੱਚਾ ਪਤਾ ਕੀ ਬੋਲਿਆ ਮੈਂ ਗੋਰਖ ਮਾਤਾ ਦੀ ਆ ਤੇ ਗੁਰੂ ਨਾਨਕ ਦੇਵ ਜੀ ਬਾਬਾ ਜੀ ਸੀ ਉਹ ਸਭ ਜਾਨੀ ਜਾਣ ਸੀ ਉਹਨਾਂ ਨੂੰ ਪਤਾ ਸੀ। ਤੇ ਬਾਬਾ ਜੀ ਨੇ ਕਿਹਾ ਚੱਲ ਠੀਕ ਹੈ। ਹੁਣ ਤੋਂ ਨਾ ਦੁਬਾਰਾ ਬੁਲਵਾਈ ਇਸ ਤੋਂ ਕੇ ਗੌਰ ਧਰਤੀ ਕਿਸ ਦੀ ਹੈ। ਤੇ ਬਾਬਾ ਜੀ ਨੇ ਨਾ ਉਹ ਜਹੜੇ ਫੱ ਫੱਟੇ ਪਏ ਸੀ ਨਾ ਫੱਟੇ ਫੱਟੇ ਦੇ ਉੱਤੇ ਨਾ ਅੰਗੂਠਾ ਰੱਖਿਆ ਆਪਣਾ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਬੱਚਾ ਬੈਠਾ ਦਾ ਸੀ ਨਾ ਉਹਦੇ ਉੱਤੇ ਬਾਬਾ ਜੀ ਨੇ ਆਪਣਾ ਅੰਗੂਠਾ ਰੱਖ ਦਿੱਤਾ ਤਾਂ ਬੱਚੇ ਨੂੰ ਕੁਛ ਨਹੀਂ ਹੋਇਆ ਬੱਚੇ ਦੀ ਦੋ ਮਿੰਟ ਆਵਾਜ਼ ਉਹਨਾਂ ਨੇ ਬੰਦ ਕਰਤੀ ਬਾਬਾ ਜੀ ਨੇ
ਹਾਂਜੀ
ਤੇ ਬਾਬਾ ਜੀ ਨੇ ਅੰਗੂਠਾ ਰੱਖਿਆ ਨਾ ਉਹਦੇ ਉੱਤੇ ਖੂਈ ਦੇ ਉੱਤੇ ਫੱਟੇ ਜਿਹੜੇ ਪਏ ਸੀ। ਉਹਦੇ ਉੱਤੇ ਅੰਗੂਠਾ ਰੱਖ ਕੇ ਨਾ ਗੋਰਖ ਮਤੇ ਨੂੰ ਕਿਹਾ ਕਿ ਹੁਣ ਪੁੱਛ ਕੇ ਧਰਤੀ ਕਿਹਦੀ ਹੈ। ਗੋਰਖ ਮਤਲਬ ਗੋਰਖ ਮਤ ਤੂ ਹੁਨ ਪੁੱਛ ਕੇ ਧਰਤੀ ਤੂੰ ਕਿਂਦੀ ਏ? ਤੇ ੳਨੇ ਨਾ ਦੋ-ਤਿੰਨ ਵਾਰ ਗੋਰਖ ਮੱਤੇ ਨੇ ਪੁੱਛੇਆ
ਹਾਂਜੀ ਹਾਂਜੀ, ਗੋਰਖ ਮੱਥੇ ਨੇ, ਅੱਗੇ ਬਤਾਓ? ਹੈਲੋ, ਹਾਂਜੀ-ਹਾਂਜੀ।
ਹਾਂਜੀ ਹਾਂਜੀ ਹਾਂ ਤੇ ਗੁਰੂ ਨਾਨਕ ਦੇਵ ਜੀ ਨੇ ਵੱਟੇ ਦੇ ਉੱਤੇ ਨਾ ਅੰਗੂਠਾ ਰੱਖ ਕੇ ਹਾਂਜੀ ਹਾਂਜੀ, ਆ ਰੀ ਏ ਅਵਾਜ?
ਹਾਂਜੀ ਬੋਲੋ, ਹਾਂਜੀ ਹਾਂਜੀ ਆ ਰੀ ਆ।
ਹਾਂ ਤੇ ਗੁਰੂ ਨਾਨਕ ਦੇਵ ਜੀ ਨੇ ੳਦੇ ਵੱਟੇ ਦੇ ਉੱਤੇ ਨਾ ਅੰਗੂਠਾ ਧਰ ਕੇ ਕੇਆ ਹ ਗੋਰਖ ਮੱਥੇ ਤੂੰ ਹੁਨ ਪੁੱਛ ਕੇ ਧਰਤੀ ਕਿਦੀ ਏ? ਤੇ ਗੋਰਖ ਮੱਥੇ ਨੇ ਹਾਂ ਗੋੌਰਖ ਮੱਥੇ ਨੇ ਜਦੋਂ ਪੁੱਛਿਆ ਨਾ ੳਦੇ ਬਾਬਾ ਜੀ ਦੇ ਸਾਮਨੇ, ਬਾਬਾ ਜੀ ਨੇ ਅੰਗੂਠਾ ਰੱਖੇਆ ਦਾ ਸੀ ਨਾ ੳਦੇ ਉੱਤੇ ਵੱਟੇ ਦੇ ਉੱਤੇ ਤੇ ੳਨਾਂ ਨੇ ਪੁੱਛੇਆ ਹਾਂ ਤੇ ਹੁਨ ਕਹੰਦੇ ਗੋਰਖ ਮੱਥੇ ਹੁਨ ਹੁਨ ਪੁੱਛ ਤੂੰ, ਧਰਤੀ ਕਿਦੀ ਏ? ਤੇ ਫੇਰ ਗੋੌਰਖ ਮੱਥੇ ਨੇ ਕੇਆ, ਹੇ ਧਰਤੀ ਤੂੰ ਕਿਦੀ ਏ? ਤੇ ੳਹ ਥੱਲੋਂ ਬੱਚਾ ਨਈ ਬੋਲੇਆ ਕਿਉਂਕਿ ਬਾਬਾ ਜੀ ਨੇ ਅੰਗੂਠਾ ਰੱਖੇਆ ਸੀ ਵਟੇਆਂ ਦੇ ਉੱਪਰ
ਤੇ ਮਤਲਬ ਅੰਗੁਠੇਆਂ ਦਾ ਰੱਖ ਕੇ ਮਤਲਬ ਵੱਟੇ ਨਾਲ ਕੀ ਹੋਇਆ?
ਆਸਾ ਸੀ ਨਾ ਤਾਨੂੰ ਮੈਂ ਤਾਨੂੰ ਕਿਆ ਸੀ ਨਾ ਕਿ ਜਿੱਦਾ ਬੱਚਾ ੳਨਾਂ ਨੇ ਬੇਠਾਇਆ ਦਾ ਸੀ ੳਥੇ ਖੁਈ ਦੇ ਵਿੱਚ ਗੋਰਖ ਮੱਥੇ ਨੇ ਪਹਲੇ ਪੱਟੀ ਪੜਾ ਕੇ, ਕੇ ਤੂੰ ਏ ਕਹੀ ਕਿ ਮੈਂ ਗੋਰਖ ਮੱਥਾ ਦੀ ਧਰਤੀ ਆਂ। ਤੇ ੳਦੇ ੳਨੇ ਨਾ ਗੋਰਖ ਮੱਥੇ ਨੇ ਪੁੱਛੇਆ ੳ ੳਥੇ ਫੱਟੇ ਵਿੱਚੋਂ
ਹਾਂਜੀ ਹਾਂਜੀ।
ਮੈਂ ਗੋਰਖ ਮੱਥਾ ਦੀ ਹਾਂ, ਤੇ ਬਾਬਾ ਜੀ ਨੂੰ ਜਾਨੀ- ਜਾਨ ਸੀ, ਬਾਬਾ ਜੀ ਨੂੰ ਲੱਗ ਗਿਆ ਸੀ ਪਤਾ ਕੇ ਏਨੇ ਬੱਚਾ ਬੇਠਾਏਆ ਦਾ ਏ ਹਾਂ, ਹਾਂ ੳਨਾਂ ਨੂੰ ਪਤਾ ਲੱਗ ਗਿਆ ਸੀ। ਤੇ ਬਾਬਾ ਜੀ ਨੇ ਜਿੱਥੇ ਬੱਚਾ ਬੈਠਾ ਸੀ ਨਾ, ੳਦੇ ਉੱਪਰ ਅੰਗੂਠਾ ਰੱਖ ਦਿੱਤਾ ਸੀ। ਫੱਟੇਆਂ ਦੇ ਉੱਤੇ ਨਾ ਅੰਗੂਠਾ ਰੱਖਤਾ ਸੀ, ਤੇ ਬਾਬਾ ਜੀ ਨੇ ਕੇਆ ਸੀ ਗੋਰਖ ਮੱਥਾ ਹੁਨ ਪੁੱਛ ਕੇ ਧਰਤੀ ਕਿਦੀ ਏ? ਤੇ ਜਿਵੇਂ ਬਾਬਾ ਜੀ ਨੇ ਅੰਗੂਠਾ ਰੱਖੇਆ ਨਾ, ਤੇ ਗੋਰਖ ਮਾਤਾ ਨੇ ਫੇਰ ਪੁੱਛੇਆ ਕਿ ਧਰਤੀ ਤੂੰ ਕਿਦੀ ਏ? ਹੇ ਧਰਤੀ ਮਾਂ ਤੂੰ ਕਿਦੀ ਏ? ਤੇ ੳਹ ਬੱਚਾ ਨਾ ਬੋਲੇਆ ਨੀ, ਕਿਉਂਕਿ ਬਾਬਾ ਜੀ ਨੇ ਅੰਗੂਠਾ ਰਖਤਾ ਸੀ, ਪਤਾ ਸੀ ਥੱਲੇ ਬੱਚਾ ਬੋਲ ਰੇਆ ਤੇ ਫੇਰ ਕੈੰਦੇ ਗੋੌਰਖ ਮੱਥਾ ਹੁਨ ਦੁਬਾਰਾ ਪੁੱਛ ਲੇ ਕਿ ਧਰਤੀ ਮਾ ਕਿਦੀ ਏ? ਤੇ ਗੋਰਖ ਮੱਥੇ ਨੇ ਦੁਬਾਰਾ ਪੁੱਛਆ ਕੇ, ਹੇ ਧਰਤੀ ਮਾਂ ਕਿਦੀ ਏ? ਤੇ ੳ ਬੱਚਾ ਫੇਰ ਵੀ ਨਈ ਬੋਲਿਆ ਤੇ ਬਾਬਾ ਜੀ ਨੇ ਜਦੋਂ ਬੱਚਾ ਬਾਹਰ ਨਿ ਖੁਲਵਾਏਆ ਨਾ ੳਦਾ ਫੱਟੇਆਂ ਦੇ ਵਿੱਚੋਂ, ਖੂਈ ਦੇ ਵਿੱਚੋਂ ਤੇ ਹਾਂ ਤੇ ਬਾਬਾ ਜੀ ਨੇ ਕੇਆ ਹੁਨ ਮੈਂ ਪੂਰੇ ਸਾਰੇ ਜਗਤ ਦੇ ਸਾਮਨੇ ਪੁੱਛਨਾ ਕੇ ਧਰਤੀ ਮਾਤਾ ਕਿਦੀ ਏ ਧਰਤੀ ਮਾਤਾ ਤੇ ੳਨਾ ਨੇ, ਬਾਬਾ ਜੀ ਨੇ ਪੁੱਛਆ ਹੇ ਧਰਤੀ ਮਾਤਾ ਤੁਸੀ ਕਿਦੇ ੳ? ਧਰਤੀ ਮਾਤਾ ਧ ਬੋਲੀ ਕਿ ਮੈਂ ਗੁਰੂ ਨਾਨਕ ਦੇਵ ਜੀ ਦੀ ਆਂ, ਔਰ ਸਦਾ ਗੁਰੂ ਨਾਨਕ ਦੇਵ ਜੀ ਦੀ ਹੀ ਰਾਂ ਗੀ। ੳਨਾਂ ਦੀ ਪੈਰਾਂ
ਤੇ ਮਤਲਬ ਅਹ ਹੁਨ ਬੱਚਾ ਨੀ ਬੋਲੇਆ, ਪਤਾ ਆਪੇ ਬੋਲੀ ਧਰਤੀ ਯਾ ਬੱਚਾ ਬੋਲੇਆ।
ਫੇਰ ਧਰਤੀ ਮਾਤਾ ਖੁਦ ਬੋਲੀ ਸੀ ਨਾ। ਕਿ ਮੈਂ ਗੁਰੂ ਨਾਨਕ ਦੀ ਹਾਂ, ਗੁਰੂ ਨਾਨਕ ਹਾਂ ਹਾਂ, ਮੈਂ ਗੁਰੂ ਨਾਨਕ ਦੀ ਹਾਂ, ਕਿਉਂਕਿ ਜ ਬਾਬਾ ਜੀ ਨੇ ਬੱਚੇ ਨੂੰ ਵੀ ਬਾਹਰ ਕਢਾ ਤਾ ਸੀ ਔਰ ੳਨਾਂ ਦੁ ਮਤਲਬ ਵਾਰ ਨੂੰ ਠੀਕ ਕਰਤਾ ਸੀ
ਹਜੀ ਕਿਹਾ ਮੈਂ ਤੁਹਾਡੀ ਗੱਲ।
ਹਾਂ- ਹਾਂ ਤੇ ਫਿਰ ਬਾਬਾ ਜੀ ਨੇ ਨਾ ਧ ਸਭ ਸਾਰੇ ਜਗਤ ਦੇ ਸਾਹਮਣੇ ਧਰਤੀ ਮਾਤਾ ਨੂੰ ਪੁੱ ੱਛ ਕਿ ਧਰਤੀ ਮਾਤਾ ਤੁਸੀਂ ਕਿਹਤੇ ਹੋਓ? ਧਰਤੀ ਮਾਤਾ ਕਹਿੰਦੀ ਮੈਂ ਗੁਰੂ ਨਾਨਕ ਦੇਵ ਜੀ ਦੀ ਹਾਂ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਆ ਗੁਰੂ ਨਾਨਕ ਦੇਵ ਜੀ ਦੀਆਂ ਮੈਂ ਦਦੀ ਹਾਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਆ ਉਹ ਤਦ ਤੋਂ ਨਾਨਕ ਮਾਤਾ ਬਣ ਚੁੱਕੀ ਸੀ ਉ ਉਸ ਗੁਰਦੁਆਰੇ ਦਾ ਨਾਮ ਨਾਨਕ ਮਤਾ ਰੱਖਿਆ ਗਿਆ ਸੀ ਹਾਂ ਨਾਨਕ ਮਤਾ ਰੱਖ ਦਿੱਤਾ ਸੀ। ਔਰ ਉੱਥੇ ਨਾ ਬਾਬਾ ਜੀ ਨੇ ਉਸ ਤੋਂ ਬਾਅਦ ਨਾ ਪੱਤਿਆਂ ਦੇ ਉੱਪਰ ਕੇਸਰ ਦੇ ਛਿੱਟੇ ਮਾਰੇ ਸੀ ਉਹ ਕੇਸਰ ਦੇ ਛਿੱਟੇ ਅੱਜ ਵੀ ਉੱਥੇ ਹੈਗੇ ਨਹੀਂ ਪੁੱਤਿਆਂ ਦੇ ਉੱਪਰ
ਹੈਲੋ।
ਹਾਂਜੀ -ਹਾਂਜੀ।
ਉਹ ਫੋਨ ਆ ਰਿਹਾ ਜੀ, ਮੈਂ ਠੀਕ ਹੈ ਕਰਦਾ ਵ ਗੱਲ ਠੀਕ ਹੈ ਜੀ, ਸਤਿ ਸ਼੍ਰੀ ਅਕਾਲ।